ਸੇ਼ਸ਼ਮ
ਸਤਿ ਸ੍ਰੀ ਅਕਾਲ ਜੀ।
ਕਿਮੇਂ ਔ ਮੈਮ ਤੁਸੀਂ?
ਵਧੀਆ ਮੈਮ ਮੈਂ ਤਾਂ, ਤੁਸੀਂ ਦੱਸੋ ਕਿਵੇਂ ਔ?
ਅਸੀ ਵੀ ਵਧੀਆ ਜੀ।
ਹਾਂਜੀ ਹਾਂ ਵਧੀਆ ਚਲੋ
ਹਾਂਜੀ ਹੋਰ ਤੁਸੀਂ ਦੁਪਹਿਰ ਦਾ ਖਾਣਾ ਖਾ ਲਿਆ?
ਹਾਂਜੀ ਹਾਂ ਖਾ ਲਿਆ।
ਅੱਛਾ ਜੀ। ਹੋਰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਕੀ ਕਰ ਰਹੇ ਨੇ?
ਕੁਛ ਨੀ ਵਿਹਲੀ ਬੈਠੇ ਨੇ।
ਅੱਛਾ ਜ ਉਹ ਦਿਨ ਦੇ ਵਿੱਚ ਰੈਸਟ ਨਹੀਂ ਕਰਦੇ ਹੈਗੇ?
ਅੱਜ ਜੀਰੀ ਲਗਾ ਰਹੀ ਸੀ ਤਾਂ ਕਰਕੇ ਫਿਰ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ।
ਅੱਛਾ ਜੀ ਅੱਛਾ। ਤੁਸੀਂ ਲਗਾਉਣ ਵੀ ਲੱਗ ਗਏ।
ਹਾਂਜੀ ਹਾਂ।
ਅੱਛਾ ਜੀ, ਚਲੋ ਵਧੀਆ ਗਾ ਤੁਹਾਡਾ ਪਿੰਡ ਬਹੁਤ ਜਿਆਦਾ ਵੱਡਾ ਹੋਣਾ ਹਨਾ।
ਹਮ-ਹਮ- ਹਮ।
ਤਾਂ ਕਰਕੇ ਫਿਰ ਉਹ ਲਾਉਣ ਵਾਲੇ ਜਲਦੀ ਮਿਲ ਜਾਂਦੇ ਨੇ।
ਨਹੀਂ ਬਈ ਆਏ ਹੋਏ ਨੇ
ਅੱਛਾ-ਅੱਛਾ ਬਈ ਇਹ ਆ ਗਏ ਬਈਏ ਤਾਂ ਲਾਉਂਦੇ ਵੀ ਜਲਦੀ ਨੇ ਗੇ ਜੀਰੀ ਹੈਲੋ, ਹਾਂਜੀ ਨੈਟਵਰਕ- ਨੈਟਵਰਕ ਹੀ ਇਸ਼ੂ ਹੋ ਗਿਆ ਸੀ ਸ਼ਾਇਦ। ਹੈਲੋ, ਹਾਂਜੀ ਹਾਂ ਕਰਕੇ ਇੱਕ ਵਾਰ ਦਿੱਕਤ ਆ ਜਾਂਦੀ ਹੈ ਨੈਟਵਰਕ ਦੇ ਵਿੱਚ।
ਹਮ।
ਹਾਂਜੀ, ਮੈਂ ਕਿਹਾ ਵੀ ਬਈ, ਇਹ ਤਾਂ ਬਹੁਤ ਜਲਦੀ ਹੀ ਲਗਾ ਦਿੰਦੇ ਨੇ ਜੀਰੀ।
ਹਮ, ਹਮ।
ਕਿਉਂਕਿ ਇਹ ਤਾਂ ਸਵੇਰੇ ਵੀ, ਕੰਮ ਕਰਨ ਲਈ ਬਹੁਤ ਜਲਦੀ ਲੱਗਦੇ ਨੇ।
ਕੁਝੋ ਫਾਸਟ ਵੀ ਹੁੰਦੇ ਨੇ।
ਹਾਂਜੀ ਹਾਂ, ਬਹੁਤ।
ਹਮ।
ਇਹ ਤਾਂ ਹੈਗਾ, ਹੈਗਾ ਹੀ। ਨਾਲੇ ਚਲੋ ਉਹਨਾਂ ਨੂੰ ਕੋਈ ਆਪਣੇ, ਚਾਹ ਨਹੀਂ ਬਣਾ ਕੇ ਦੇਣੀ ਹੁੰਦੀ, ਇਹ ਵੀ ਕੰਮ ਬਹੁਤ ਘੱਟ ਜਾਂਦਾ ਹੈਗਾ।
ਨਹੀਂ, ਚਾਅ ਤੇ ਜਾਂਦੀ ਹੈ।
ਅੱਛਾ, ਜਾਂਦੀ ਹੈਗੀ?
ਤੇ, ਹਾਂ।
ਅ ਅੱਛਾ ਕਿੰਨੇ ਵਾਰ, ਇੱਕ ਵਾਰ?
ਹੁਣ ਤੱਕ ਤਾਂ, ਇੱਕ ਵਾਰ ਹੀ ਗਈ ਹੈ ਫਿਰ ਦੇਖੋ।
ਅੱਛਾ ਅੱਛਾ, ਪਿੰਡਾਂ ਵਾਲਿਆਂ ਦੀ ਤਾਂ ਹੁਣ ਨੂੰ ਦੋ ਵਾਰ ਚੱਲ ਜਾਂਦੀ ਹੈ।
ਹਮ, ਲੇਟ ਲੱਗੇ ਨੇ, ਮੈਨ ਲਗਦਾ ਲਗਾਉਣ ਨੂੰ।
ਅੱਛਾ ਅੱਛਾ, ਜੀ।
ਹਮ।
ਸਾਰੀ ਖੇਤੀ ਫੇਰ ਤੁਸੀਂ, ਆਪ ਹੀ ਕਰਦੇ ਹੋ ਤੁਹਾਡੇ ਡੈਡੀ?
ਹਮ, ਬਸ, ਠੇਕੇ ਤੇ ਲਈ ਹੋਈ ਆ ਕੁਛ ਪੰਜ ਛੇ ਕਿਲੇ
ਅੱਛਾ ਜੀ।
ਹਮ, ਹਮ।
ਚਲੋ ਇਹ ਵੀ ਬਹੁਤ ਵਧੀਆ ਹੈਗਾ, ਕਿਉਂਕਿ ਪੰਜ ਛੇ ਕਿੱਲੇ ਵੀ ਕਰਨੇ, ਤੇ ਪੰਜ ਛੇ ਹੋਰ ਲੈ ਕੇ ਕਰ ਲਈਏ ਆਪਾਂ, ਵਧੀਆ ਗੱਲ ਹੈਗੀ।
ਹਾਂਜੀ ਹਾਂ ਬਸ, ਵਧੀਆ ਚੱਲੀ ਜਾਂਦਾ ਕੰਮ।
ਹਾਂਜੀ ਹਾਂ, ਇਹ ਤਾਂ ਹੈਗਾ ਨਾ। ਹੁਣ ਤਾਂ, ਕਿਉਂਕਿ ਸਾਊਣ ਵੀ ਆਉਣ ਵਾਲਾ ਹੈਗਾ।
ਕੀ?
ਤੀਆਂ, ਸਾਉਣ, ਤੀਆਂ ਦਾ ਤਿਉਹਾਰ ਆਊਗਾ।
ਹਾਂ ਹਾਂ, ਅੱਜ ਮਹੀਨਾ ਰਹਿ ਗਿਆ ਹੁਣ
ਅੱਛਾ, ਅੱਜ ਮੱਸ ਆਗੀਈ।
ਹਾਂ।
ਮੱਸਿਆ ਲਾ ਲਓ, ਵੀ ਸੰਗਰਾਂਦ ਲਾ ਲਓ, ਹੁਣ ਹਾੜ ਚੜ੍ਹ ਗਿਆ, ਬਸ ਫੇਿਰ ਸਾਉਣ ਚੜ ਜੂਗਾ।
ਹਾਂ, ਹਾਂ।
ਤੁਾਨੂੰ ਵਧੀਆ ਲੱਗਦਾ ਹੈਗਾ, ਤੀਆਂ ਦਾ ਤਿਉਹਾਰ?
ਠੀਕ ਹੈ।
ਅੱਛਾ ਜੀ। ਕਿਉਂਕਿ ਤੁਸੀਂ, ਮਹਿੰਦੀ ਲਗਾਉਣ ਦੇ ਸ਼ੌਕੀਨ ਹੋਣੇ ਬਹੁਤ ਜ਼ਿਆਦਾ?
ਹਮ। ਲਗਾ ਵੀ ਲੈਂਦੀ ਹਾਂ, ਲਗਾਉਂਦੀ ਵੀ ਨਹੀਂ ਹੈਗੀ, ਕਈ ਵਾਰੀ ਮੂੜ ਤੇ ਡਿਪੈਂਡ ਹੁੰਦਾ।
ਅੱਛਾ ਏ।
ਅ
ਵਧੀਆ ਲਗਾ ਲੈਂਦੇ ਹੋ, ਤੁਸੀਂ ਮਹਿੰਦੀ ਤਾਂ
ਹਾਂਜੀ, ਹਾਂ।
ਕਿੱਥੋਂ ਸਿੱਖੇ ਸੀਗੇ ਤੁਸੀਂ?
ਨਹੀਂ, ਸਿੱਖੀ ਤਾਂ ਕਿੱਦਰੋਂ ਨੀ ਸੀ।
ਅੱਛਾ ਘੱਰ ਈ ਪ੍ਰੈਕਟਿਸ ਕੀਤੀ ਸੀ ਤੁਸੀਂ ਨੇ
ਹੂੰ-ਹੂੰ।
ਅੱਛਾ ਈ। ਤੇ ਫੁੱਲ ਹੈਂਡ ਪਰ ਕੇ ਲਗਾਉਂਣੇ ਓ ਨਾ ਤੁਸੀਂ ਤਾਂ ਮਹਿੰਦੀ। ਕ ਅਰੇਬਿਨ ਲਾਓਣੇ ਹੋਂਗੇ।
ਦੋਨੋ ਲਗਾ ਲੈਂਣੀ ਆ ਮੈਂ।
ਅੱਛਾ-ਅੱਛਾ ਈ ਚਲੋ ਵਧੀਆ ਗੱਲ ਹੈਗੀ। ਏ ਵੀ ਇੱਕ ਆਰਟ ਹੈਗੀ।
ਹਾਂਜੀ ਹਾਂ।
ਤੇ ਤੁਸੀਂ ਤੀਆਂ ਦੇ ਤੇਹਾਰ ਤੋਹਡੇ ਪਿੰਡ ਦੇ ਵਿੱਚ ਮਨਾਓਂਦੇ ਵੀ ਹੋਣੇ।
ਪਿਛਲੀ ਵਾਰ ਤਾਂ ਮਨਾਇਆ ਨੀ ਸੀ, ਇਸ ਵਾਰੀ ਦੇਖੋ
ਅੱਛਾ ਏ। ਫੇਰ ਤੁਸੀਂ ਜਦੋਂ ਮਨਾਉਂਦੇ ਐ, ਤੁਸੀਂ ਜਾਂਦੇ ਹੁੰਦੇ ਹੁਣੇ ਹੋਗੇ ਓਂੱਥੇ।
ਹਾਂਜੀ ਹਾਂ ਕਈ ਵਾਰੀ ਵੱਗ ਜਾਂਣੇ ਆਂ।
ਅੱਛਾ ਜੀ, ਫਿਰ ਉੱਥੇ ਕੀ ਪ੍ਰੋਗਰਾਮ ਕੀਤਾ ਹੁੰਦਾ?
ਅਸ ਵਧੀਆ ਬਸ ਮਤਲਬ ਸਾਰੇ ਪਿੰਡ ਦੀ ਆਈਆਂ ਹੁੰਦੀਆਂ ਨੇ ਲੇਡੀਸ।
ਹਾਂਜੀ।
ਤੇ ਵਧੀਆ ਬਸ ਡਾਂਸ ਕਰਨ ਨੂੰ ਹੁੰਦਾ। ਸਾਰੀਆਂ ਐਵੇਂ ਹੁੰਦਾ ਨਾ ਵੀ ਸਾਰੇ ਪਿੰਡ ਦੇ ਕੁੜੀਆਂ ਇਕੱਠੀਆਂ ਹੋ ਜਂਦੀਆਂ ਨੇ।
ਹਾਂਜੀ ਹਾਂ ਫੇਰ ਓੱਥੇ ਡੀਜੇ ਸਿਸਟਮ ਹੁੰਦਾ ਹੋਣਾ।
ਹੂੰ-ਹੂੰ।
ਤੇ ਗਿੱਧਾ ਵੀ ਪਾਓਂਦੇ ਹੋਣੇ, ਆਪਣਾ ਬੋਲੀਆਂ ਪਾ ਕੇ
ਹੂੰ।
ਏ ਤਾਂ ਬੋਤ ਵਧੀਆ ਗੱਲ ਏ ਨਾਲੇ ਸਾਰੇਆਂ ਦਾ ਇੰਜੋਏ ਹੋ ਜਾਂਦਾ ਬੋਹਤ।
ਹੂੰ-ਹੂੰ।
ਫੇਰ ਓੱਥੇ ਖਾਣ-ਪੀਣ ਦਾ ਪ੍ਰੋਗਰਾਮ ਵੀ ਰੱਖਿਆ ਜਾਂਦਾ ਹੈਗਾ।
ਹਾਂ-ਹਾਂ।
ਅੱਛਾ ਮਤਬਲ ਕੇ ਸਟਾਲਾਂ ਲੱਗਦੀਆਂ ਨੇ ਜਾਂ ਐ ਸੀ ਬੀ ਪਿੰਡ ਵੱਲੋਂ ਕੀਤਾ ਜਾਂਦਾ ਹੈਗਾ।
ਉਮ ਕੀ ਕੇਆ ਤੁਸੀਂ?
ਮੈਂ ਕੇਆ ਵੀ ਓੱਥੇ ਸਟਾਲਾਂ ਲੱਗਦੀਆਂ ਨੇ ਵੀ ਖਾਣ ਵਾਲੀਆਂ ਚੀਜ਼ਾਂ ਦੀਆਂ ਜਾਂ
ਨਈ ਪਿੰਡ ਦੀ ਪਿੰਡ ਦੇ ਹੀ ਲੋਗਾਓਂਦੇ ਐ।
ਅੱਛਾ-ਅੱਛਾ, ਏ ਤਾਂ ਸਾਰੇਆਂ ਨਾਲ ਵਧੀਆ ਗੱਲ ਹੈਗੀ।
ਹੂੰ।
ਨਾਲੇ ਚਲੋ ਸਾਰੇਆਂ ਦਾ ਇੰਜੋਏ ਹੋ ਜਾਂਦਾ ਓੱਥੇ, ਨਾਲੇ ਸਾਰੇ ਇੱਕ-ਦੂਜੇ ਨੂੰ ਮਿਲ ਲੈਂਦੇ ਨੇ ਗੇ।
ਹੂੰ-ਹੂੰ।
ਤੀਆਂ ਦਾ ਤੇਹਾਰ ਤਾਂ ਵੈਸੇ ਕੁੜੀਆਂ ਲਈ ਬੋਹਤ ਵਧੀਆ ਹੁੰਦਾ ਹੈਗਾ। ਕਿਉਂਕਿ ਵਿਆਇਆਂ ਕੁੜੀਆਂ ਨੂੰ ਆਪਦੇ ਪੇਕੇ ਘੱਰ ਜਾਣ ਦਾ ਚਾਵ ਹੁੰਦਾ ਹੈਗਾ।
ਹੂੰ, ਏ ਤੇਹਾਰ ਵੈਸੇ ਵੀ ਕੁੜੀਆਂ ਲਈ ਤਾਂ ਹੀ ਹੁੰਦਾ।
ਹਾਂਜੀ ਹਾਂ, ਜਿੱਥੇ ਓ ਆਪਣੇ ਸਾਰੇ ਆਲੇ-ਦੁਆਲੇ ਮਿਲਦੀਆਂ ਨੇਗੀਆਂ।
ਹੂੰ-ਹੂੰ।
ਕਿਉਂਕਿ ਇਸ ਟਾਈਮ ਗਰਮੀ ਦਾ ਵੀ ਬਹੁਤ ਫ਼ਰਕ ਪੈ ਜਾਂਦਾ ਗਾ।
ਹਾਂਜੀ ਹਾਂ।
ਜਦੋਂ ਮੀਂਹ ਪੈਂਦਾ ਰਹਿੰਦਾ ਗਾ, ਜੇ ਨਈ ਮੀਂਹ ਪੈਂਦਾ ਤਾਂ ਬਹੁਤ ਗਰਮੀ ਹੁੰਦੀ ਐ। ਏ ਵੀ ਐ ਨਾ ਕੁੜੀਆਂ ਨੂੰ ਇੱਕ ਦਿਨ ਸਜਣ ਦਾ ਮੌਕਾ ਮਿਲ ਜਾਂਦਾ, ਉਹ ਆਪਦੇ ਨਵੇਂ ਕੱਪੜੇ ਪਾ ਕੇ ਹਾਰ ਸ਼ਿੰਗਾਰ ਲਾਗਾ ਕੇ ਆਉਂਦੀਆਂ ਨੇ ਗੀਆਂ।
ਹੂੰ, ਏ ਤੁਸੀਂ ਸਹੀ ਕਹਿ ਰੇ ਓ।
ਹਾਂਜੀ ਹਾਂ, ਫਿਰ ਓ ਲਾ ਲਾ ਵੀ ਉੱਥੇ ਫੋਟੋ ਕਲਿੱਕ ਕਰਦੀਆਂ ਨੇ। ਓ ਜਿਹੜੀਆਂ ਉਹਦੀ ਇੱਕ ਮੈਮਰੀਜ਼ ਬਣ ਜਾਂਦੀਆਂ ਨੇ ਗੀਆਂ।
ਹਾਂਜੀ।
ਮੇਰੇ ਕੋਲ ਪਿਛਲੇ ਤੋਂ ਪਿਛਲੇ ਸਾਲ ਦੀਆਂ ਪਈਆਂ ਨੇ ਗੀਆਂ। ਮੇ ਬੀ।
ਹਾਂਜੀ, ਹਾਂ ਤੁਸੀਂ ਆਏ ਸੀ ਉਦੋਂ।
ਹਾਂਜੀ। ਮੈਂ ਉਹਨਾਂ ਨੂੰ ਜਦੋਂ ਦੇਖਦੀ ਆ ਮੈਨੂੰ ਸਾਰੇ ਯਾਦ ਆਉਂਦੇ ਹੁੰਦੇ ਨੇਗੇ।
ਮੈਂ ਕਿਹਾ ਹੈਨਾ ਏ ਵੀ ਟਾਈਮ ਹੁੰਦਾ ਦੇਖ ਲੈ ਇੱਕ ਸਾਰਿਆਂ ਨੂੰ ਮਿਲਣ ਦਾ।
ਹਾਂ।
ਨਈ, ਵੈਸੇ ਕਿਸੇ ਨੂੰ ਕੋਈ ਨੀ ਮਿਲਦਾ ਪਤਾ ਨੀ ਕਿੰਨੇ ਕ ਸਾਲ ਲੰਘ ਜਾਂਦੇ ਨੇ ਗੇ।
ਕੋਈ ਨੀ ਤੁਸੀਂ ਇਸ ਵਾਰੀ ਆ ਜਿਓ।
ਹਾਂਜੀ ਹਾਂ, ਜੇ ਇਸ ਵਾਰ ਪ੍ਰੋਗਰਾਮ ਕਰਨ ਬਹੁਤ ਵਧੀਆ ਐ ਗਾ।
ਹੂੰ।
ਫੇਰ ਤਾਂ ਵਧੀਆ ਚਲੋ ਆਇਆ ਵੀ ਜਾਂਦਾ ਬਹਾਨੇ ਨਾਲ।
ਹਾਂਜੀ।
ਕੇੇਕੜਾ ਕੋਈ ਦੂਰ ਹੈਗਾ।
ਪਿਛਲੀ ਵਾਰ ਤਾਂ ਨਾ ਡੈਥ ਕਾਫੀਆਂ ਹੋ ਗਈਆਂ ਸੀਆਂ। ਤਾਂ ਕਰਕੇ ਕੈਂਸਲ ਕਰਤਾ ਸੀ।
ਅੱਛਾ ਜੀ ਅੱਛਾ, ਹਾਂ ਵੀ ਫਿਰ ਔਖਾ ਹੋ ਜਾਂਦਾ ਗਾ। ਮਨੋਣਾ ਤਿਉਹਾਰ।
ਹਾਂਜੀ ਹਾਂ ਕੁਛ ਮਤਲਬ ਜੇ ਹਨਾ ਬਜ਼ੁਰਗ ਦੀ ਡੈੱਥ ਹੁੰਦੀ ਐ ਫੇਰ ਵੀ ਚੱਲ ਜਾਂਦਾ।
ਹਾਂਜੀ ਹਾਂ।
ਫਿਰ ਤਾਂ ਫਿਰ ਵਧੀਆ ਮਤਲਬ ਵੱਡੇ ਉਹ ਸੀ ਨਾ ਹਾਂਜੀ ਹਾਂ।
ਹੂੰ, ਤਾਂ ਕਰਕੇ ਤਾਂ ਫਿਰ ਪਿੰਡ ਲਈ ਬਹੁਤ ਦੁੱਖ ਭਰੀ ਘਟਨਾ ਹੁੰਦੀ ਐ ਏ।
ਹਾਂਜੀ ਹਾਂ, ਹੁਣ ਵੀ ਮਤਲਬ ਸਾਡੇ ਇੱਥੇ ਲਵੇ ਡੈਥ ਹੋਈ ਐ ਕਿਸੇ ਦੀ।
ਅੱਛਾ ਜੀ ਕੌਣ ਸੀ ਓ?
ਓਦੇ ਦੋ ਅਹ ਦੋ ਓਦੇ ਦੋ ਮਤਲਬ ਸਾਡੇ ਲਵੇ ਘਰ ਸੀ।
ਹਾਂਜੀ।
ਉਹਨਾਂ ਦੇ ਦੋ ਛੋਟੇ ਛੋਟੇ ਬੱਚੇ ਨੇ ਇੱਕ ਕੁੜੀ ਐ ਇੱਕ ਮੁੰਡਾ। ਛੋਟੇ ਨੇ ਹਜੇ।
ਕੀ ਹੋ ਗਿਆ ਸੀ ਉਹਨਾਂ ਨੂੰ?
ਸਪਰੇ ਪੀ ਲੀ ਸੀ ਉਹਨਾਂ ਨੇ।
ਓ ਹੋ ਫੇਰ ਬਹੁਤ ਮਾੜਾ ਹੋਇਆ।
ਹੂੰ।
ਐਵੇਂ ਨੀ ਕਰਨਾ ਚਾਹੀਦਾ ਉਹਨਾਂ ਨੂੰ ਆਪਣੇ ਬੱਚਿਆਂ ਵੱਲ ਹਨਾਂ ਦੇਖਣਾ ਚਾਹੀਦਾ ਗਾ।
ਹਾਂਜੀ ਹਾਂ ਬਟ ਜੋ ਰੱਬ ਨੇ ਲਿਖਿਆ ਹੁੰਦਾ ਹਨਾ ਉਹੀ ਹੁੰਦਾ।
ਹਾਂਜੀ ਹਾਂ ਉਹ ਕਾਫੀ ਨੌਜਵਾਨ ਨੇਗੇ?
ਨਹੀਂ ਮਤਲਬ ਮੇਰੇ ਚਾਚੂ ਵਰਗੇ ਮੇਰੇ ਚਾਚੂ ਵਰਗੇ ਨੇ।
ਹਾਂ-ਹਾਂ ਥੋੜ੍ਹੇ ਜੇ ਹੈਲਦੀ ਜੇ ਸੀਗੇ?
ਹੂੰ-ਹੂੰ ਥੋੜੇ ਜੇ ਭਾਰੀ ਸੀ।
ਹਾਂਜੀ ਹਾਂ ਸੋਹਣੇ ਸੀ ਗੋਰੇ ਜੇ ਕਿਸੇ ਨੇ ਫੋਟੋ ਪਾਈ ਹੋਈ ਸੀ ਮੇ ਵੀ। ਉਹੀ ਨੇ ਗੇ।
ਹਾਂ, ਉਹੀ ਹੋਣੇ ਫੇਰ।
ਹਾਂ ਉਹ ਕਿੰਨਾ ਦੇ ਮਤਲਬ ਵੱਜਦੇ ਨੇਗੇ ਵੀ ਕਿੰਨਾ ਦਾ, ਮਤਲਬ ਡੈਡੀ ਦਾ ਨਾਮ?
ਮੈਨੂੰ ਤਾਂ ਆਪ ਨੀ ਪਤਾ।
ਅੱਛਾ-ਅੱਛਾ ਜੀ।
ਕਿਉਂਕਿ ਮੈਂ ਪਿੰਡ 'ਚ ਵੀ ਘੱਟ ਇੰਟਰਸਟ ਰੱਖਦੀਆਂ।
ਹਾਂਜੀ ਹਾਂ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ।
ਹਾਂਜੀ ਹਾਂ।
ਕਿਉਂਕਿ ਅ ਬੱਚੇ ਛੋਟੇ ਹੁੰਦੇ ਨੇ ਕਿ ਬਹੁਤ ਔਖਾ ਹੋ ਜਾਂਦਾ ਹੈਗਾ।
ਹਾਂ-ਹਾਂ।
ਫਿਰ ਇਹ ਤਿਉਹਾਰ ਉਹਨਾਂ ਨੂੰ ਕੁਛ ਨੀ ਵਧੀਆ ਲੱਗਦਾ, ਹਾਂਜੀ ਹਾਂ। ਠੀਕ ਹੈ ਮੈਮ, ਥੈਂਕ ਯੂ ਜੀ, ਓਕੇ।